ਹੈਲੋ
ਅਅ ਹਾਂਜੀ।
ਸਸ਼੍ਰੀ ਅਕਾਲ ਜੀ।
ਸਸ੍ਰੀ ਅਕਾਲ। ਹੋਰ ਕੀ ਹਾਲ- ਚਾਲ ਅੱਜ ਕਿਵੇਂ ਯਾਦ ਕੀਤਾ?
ਬਸ ਹੁਣ ਜੀ ਮੈਂ ਚੱਲ ਵੜਦੇ ਆ, ਹੁਣ ਗੱਲ ਨੀ ਕੀਤੀ।
ਚਲੋ ਚੰਗਾ ਕੀਤਾ, ਜੇ ਤੁਸੀਂ ਸਾਨੂੰ ਯਾਦ ਕੀਤਾ। ਬਸ ਵਧੀਆ ਮੈਂ ਬੈਠੀ ਦੀ ਸੀ ਬਸ, ਬੱਚਿਆਂ ਦੇ ਕੋਲ ਬੱਚੇ ਤੰਗ ਕਰੀ ਕਰਦੇ ਪਏ ਨੇ, ਬੱਚੇ ਤੰਗ ਹੀ ਕਰਦੇ ਪਏ ਨੇ।
ਹੂੰ ਅੱਛਾ! ਸਗੋਂ ਮੇਰਾ ਕਾਕਾ ਸੋ ਗਿਆ ਸੀ ਜਲਦੀ ਹੁਣ ਉੱਠ ਕੇ ਬੈਠਾ ਤਾਂ ਮੇਰੇ ਸਿਰ ਤੇ ਡੰਡ ਰਚਦਾ ਪਿਆ ਗਾ।
ਅੱਛਾ। ਚਲੋ, ਹੋਰ ਦੱਸੋ ਤੁਹਾਡੇ ਛੁੱਟੀਆਂ ਕਿਵੇਂ ਗਈਆਂ ਕਿਧਰੇ ਗਏ ਘੁੰਮਣ ਕੇ ਨਹੀਂ?
ਆ ਗਏ ਤੇ ਅਸੀਂ ਘੁੰਮਣ ਘੁੰਮ -ਘੁੰਮ ਕੇ ਆ ਗਏ ਹਾਂ ਹਨਾ।
ਅੱਛਾ ਜੀ, ਕਿੱਧਰ ਗਏ ਸੀ?
ਅਸੀਂ ਕਸ਼ਮੀਰ ਗਏ ਸੀ ਘੁੰਮਣ
ਉਹ ਵਾਓ, ਬਹੁਤ ਵਧੀਆ ਜੀ, ਬੜਾ ਵਧੀਆ ਕੀਤਾ। ਜਦੋਂ ਤੁਸੀਂ ਕਸ਼ਮੀਰ ਘੁੰਮ ਆਏ ਕਸ਼ਮੀਰ 'ਚ ਕਿੱਧਰ ਕਿੱਧਰ ਗਏ ਸੀ।
ਅਸੀਂ ਉੱਧਰ ਗਏ ਸੀ, ਪਹਿਲਾਂ ਤਾਂ ਪਹਿਲਗਾਮ ਨੀ ਜਿੱਥੇ ਮੰਦੂਕਾਂ ਚੱਲੀਆਂ ਸੀ।
ਅੱਛਾ ਜੀ, ਉੱਧਰ ਡਰਦੇ ਨੀ ਪਏ ਤੁਸੀਂ
ਪਹਿਲੇ ਉਧਰ ਗਏ ਸੀ। ਪਹਿਲਗਾਮ, ਉਸਨੇ ਕਸ਼ਮੀਰ ਤਾਂ ਬੜੀ ਦੂਰ ਇਹ ਨਾ ਜਗ੍ਹਾ-ਜਗ੍ਹਾ ਸਟੇਅ ਆਉਂਦੇ ਨੇ, ਕੀ ਤੁਸੀਂ ਰੁਕ ਸਕਦੇ ਹੋ? ਪਹਿਲਾਂ ਅਸੀਂ ਪਹਿਲਗਾਮ ਗਏ। ਉਸ ਤੋਂ ਬਾਅਦ ਫਿਰ ਅਸੀਂ, ਉਸ ਤੋਂ ਹੋਰ ਅੱਗੇ ਗਏ ਉਹ ਜਗ੍ਹਾ ਦਾ ਨਾਂ ਨੀ ਪਤਾ, ਫਿਰ ਅਸੀਂ ਵਾਪਿਸ ਆ ਗਏ ਸ੍ਰੀਨਗਰ
ਅੱਛਾ! ਕਿਵੇਂ ਗਏ? ਡਰਾਈਵ ਕਰਕੇ ਗਏ ਸੀ।
ਹਾਂ ਡਰਾਈਵ ਕਰਕੇ ਗਏ ਸੀ ਕਾਰ, ਨਹੀਂ -ਨਹੀਂ ਮੇਰੇ ਹਸਬੈਂਡ ਨੇ ਦੇਤੇੇ।
ਕਿੰਨੇ
ਹਾਂ ਮੇਰੇ ਹਸਬੈਂਡ ਨੇ।
ਅੱਛਾ ਜੀ, ਵਾਓ, ਗੱਡੀ ਪਹਾੜਾਂ 'ਚ ਚਲਾ ਲਈ।
ਹੂੰ ਦੋ ਭਰਾ ਨਾਲ ਵੀ ਗਏ ਸੀ। ਇੱਕ ਮੇਰੇ ਦਿਓਰ ਨੇ ਚਲਾਈ ਇੱਕ ਮੈਂ ਚਲਾਈ ਆ।
ਆਵਾਜ਼ ਬੜੀ ਘੱਟ ਹੋ ਗਈ, ਤੁਹਾਡੀ ਇਕਦਮ
ਮੈਂ ਕਹਿੰਦੀ ਦੋ ਕਾਰਾਂ ਲੈ ਕੇ ਗਏ ਸੀ। ਹੈਲੋ -ਹੈਲੋ ਆਵਾਜ਼ ਆ ਰਹੀ ਹੋ ਨਾ
ਆ ਰਹੀ ਆ।
ਮੈਂ ਕਿਹਾਸੀ ਦੋ ਕਾਰਾਂ ਲੈ ਕੇ ਗਏ ਸੀ। ਇੱਕ ਮੇਰੇ ਦਿਉਰ ਨੇ ਕਾਰ ਚਲਾਈ ਸੀ। ਇੱਕ ਮੇਰੇ ਹਸਬੈਂਡ ਨੇ ਚਲਾਈ ਸੀ ਕਾਰ।
ਹਮ ਚਲੋ ਅੱਛੀ ਗੱਲ ਏ ਜੀ। ਐਨੀ ਦੂਰ ਕਾਰ ਚਲਾ ਚ, ਫਿਰ ਤੁਸੀਂ ਡਰਾਈਵਰ ਨੇ ਕੀਤਾ।
ਅਸੀਂ ਨਹੀਂ ਅਸੀਂ ਡਰਾਈਵਰ ਨੀ ਕੀਤਾ ਅਸੀ। ਅਸੀਂ ਆਪੇ ਮਤਲਬ
ਬੜੀ ਕਾਰ ਚਲਾਈ ਇਹਨਾਂ ਨੇ ਹਨਾ।
ਹਮ ਬੜੀ ਕਾਰ ਚਲਾਈ ਏ।
ਓ ਸਹੀ ਏ, ਚਲੋ। ਚਲੋ, ਵਧੀਆ ਉਹਏ ਹੋਰ।
ਦੂਰ ਦਾ ਨਾ।
ਹਾਂ, ਨਾ ਚੰਗਾ ਆਜ ਕ ਤਾਂ ਮੈਂ ਸੁਣਿਆ ਵੇ ਬੜੀ ਸੋਹਣੀ ਟ੍ਰੇਨ ਆਣੀ ਏ, ਟ੍ਰੇਨ ਚਲੇੇਗੀ। ਤੇ ਥੋੜਾ ਟਾਈਮ ਰੁਕ ਕੇ। ਫਿਰ ਅਸੀਂ ਉ ਸਿੱਧਾ ਟਰੇੇਨ ਤੇ ਜਾ ਜਾਵਾਂਗੇ। ਪਹਿਲੇ ਜੰਮੂ ਜਾਵਾਂਗੇ ਆਪਣੇ ਭੂਆ ਦੇ ਘਰ ਰੁਕਾਂਗੇ। ਫੇਰ ਦੂਸੀ ਸਿੱਧਾ
ਅੱਛਾ, ਅੱਛਾ। ਨਹੀਂ ਅਸੀਂ ਦੱਸ ਹੀ ਦੇਣਾ ਸੌ ਕਿਆ ਅਸੀ ਕਹਿਨੇ ਅਸੀ ਐ ਅੱਸੀ ਕਿਹਾ ਸੀ ਤੁਸੀ ਕਾਰ ਕਰਲਓ।
ਹਾਂ, ਇੱਕ ਵੱਡੀ ਕਾਰ ਕਰ ਲੈਦੇ ਨਾ।
ਕੀਤੀ ਨੇ ਇਹਨਾਂ ਨੇ ਕਾਰ ਤੁਸੀਂ ਕਿਹਾ ਸੀਗਾ ਟਰੇਨ ਚੱਲੇ ਆ। ਉਧਰ ਅੱਧੇ ਰਸਤੇ ਚ ਅਸੀ ਫਿਰ ਜੰਮੂ ਰੁਕ ਜਾਂਗੇ, ਅੱਗੇ ਕੇ ਬੰਦਾ ਲੈਣ ਆਸਤੇ ਆਜੇਗਾ।
ਸਹੀ ਏ। ਚਲੋ, ਅੱਛਾ ਕੀਤਾ ਘੁੰਮ‌ ਆਏ ਹੋਰ।
ਹੋਰ, ਬਸ ਵਧੀਆ।
ਹੋਰ, ਘਰ ਸਭ ਵਧੀਆ। ਅੱਛਾ ਰਿਹਾ, ਬੱਚੇ ਖੁਸ਼ ਰਹੇ। ਤਾਂ ਕਿਤਨੇ ਬੱਚੇ ਆ।
ਬੱਚੇ ਤਾਂ ਤੰਗ ਕਰਦੇ ਨੇ, ਤੁਹਾਨੂੰ ਪਤਾ ਹੀ ਏ ਕਿੰਨਾ ਤੰਗ ਕਰਦੇ ਨੇ ਬੱਚਿਆਂ ਨੂੰ।
ਹਾਂ, ਗੱਲ ਤਾਂ ਠੀਕ ਏ।
ਬੱਚੇ ਤੰਗ ਕਰਦੇ ਹੀ ਰਹਿੰਦੇ ਨੇ।
ਹਾਂਜੀ।
ਹੋਰ, ਤੁਸੀਂ ਸੁਣਾਓ ਵਧੀਆ।
ਬਸ, ਵਧੀਆ ਮੈਂ ਤਾਂ ਬਸ ਬੈਠੀ ਦੀ ਸੀ ਐਵੇਂ ਤੁਹਾਡਾ ਫੋਨ ਆ ਗਿਆ ਮੈਂ ਕਿਹਾ ਚੱਲ ਗੱਲ ਕਰਲਾ। ਮੈਂ ਵੀ ਕੋਈ ਕੰਮ ਕਰਨ ਲੱਗੀ ਸੀ। ਕੋਈ ਕੰਮ ਸੀ ਮੇਰੇ ਕੋਈ ਕਰਨ ਵਾਲਾ। ਮੈਂ ਕਿਹਾ ਚੱਲ, ਤੁਹਾਡੇ ਨਾਲ ਪਹਿਲੇ ਗੱਲ ਕਰਲਾ। ਔਰ ਬੱਚੇ ਸਕੂਲ ਖੁੱਲਣ ਵਾਲੇ ਨੇ। ਹੋ ਐ ਮੋਡਲ ਮੋਡਲ ਬਣਾਲਿਆ ਬੱਚਿਆਂ ਦਾ।
ਨਾ-ਨਾ ਕੋਈ ਕੀਤਾ ਹੀ ਨਹੀਂ। ਕੁਛ ਨੀ ਬਨਾਇਆ ਮੋਹ ਮੋਡਲ ਕੁਛ ਨੀ ਬਣਾਇਆ ਨਾ।
ਮੈਂ ਆਪ ਨੇ ਬਣਾਇਆ ਤਾਂ।
ਕੁਛ ਬਣਾਇਆ ਹੀ ਨਹੀਂ ਅਸੀ। ਸਗੋਂ ਮੈਡਮ ਨੇ ਪੁੱਛਿਆ ਕਹਿੰਦੇ ਫ਼ੋਨ ਕਰਕੇ। ਮੈਡਮ ਨੂੰ ਪੁੱਛਿਆ ਫੋਨ ਕਰਕੇ ਮੈਡਮ ਕਹਿੰਦੇ ਸੀ। ਪੰਦਰਾਂ- ਪੰਦਰਾਂ ਤਰੀਕ ਤੋਂ ਬਾਅਦ।
ਹਾਂ।
ਪੰਦਰਾਂ ਤਰੀਕ ਤੋਂ ਬਾਅਦ ਪੁੱਛਾਂਗੇ?
ਸਹੀ ਏ, ਫਿਰ ਪੰਦਰਾਂ ਦਿਨ ਹੈਗੇ। ਅਹ ਮੈਨੂੰ ਵੀ ਇਵੇਂ ਸੀ ਕਿ ਬਾਅਦ 'ਚ' ਰਹਿ ਤੁਹਾਡੇ ਬੱਚੇ ਦਾ ਕੀ ਸੀ ਵੱਡੇ ਬੱਚੇ ਦਾ।
ਕੀ, ਕਹਿ ਰਹੇ ਓ?
ਤੁਹਾਡੇ ਬੱਚੇ ਦਾ ਕੀ ਸੀ, ਵਰਕ ਕਰਨ ਵਾਲਾ‌।
ਮੈਂ ਬੁੱਕ ਹੀ ਨੀ ਵੇਖੀ, ਬੁੱਕ ਖੋਲਾਂਗੇ ਪਤਾ ਲੱਗੇਗਾ। ਦੇਖਿਆ ਹੀ ਨਹੀਂ ਅੱਜ ਤੱਕ ਜੋ ਫੋਟੋ ਸਟੇਟ ਜਿਹੜੀ ਆਈ ਸੀ। ਉਹ ਵੇਖਿਆ ਸੀ, ਥੋੜ੍ਹੀ ਦੇਰ ਪਹਿਲੇ। ਫੇਰ ਥੋੜਾ ਜਿਹੇ ਰੰਗ ਉੱਡ ਗਏ ਸੀ। ਵੇਖ ਮੈਂ ਕਿਹਾ ਮੋਡਲ ਬਨਾਣ ਵਾਲੇ ਪਏ ਦੇ ਨੇ। ਮੈਂ ਸਗੋਂ ਸੀ ਹੈ। ਸਾਨੂੰ ਆਇਆ ਹੀ ਨਹੀ ਮੋਡਲ। ਮੈਂ ਤੇ ਇਹ ਦਿਮਾਗ 'ਚ' ਸੀ। ਵੀ ਐਤਕੀ ਪ੍ਰੈਕਟੀਕਲ ਹੋਣਾ ਹੀ ਨਹੀਂ ਬੱਚਿਆਂ ਦਾ ਉਹਦੇ 'ਚ' ਵੇਖਿਆ ਤੇ ਪੜ੍ਹਿਆ ਮੈਂ ਤਾਂ ਹੈਰਾਨ ਹੋਗੀ ਹੈ। ਮੈਂ ਕਿਹਾ ਉਏ ਹੋਏ। ਮੈਂ ਸ ਸੋਚਦੀ ਵੀ ਸੀ ਹੈ ਹੀ ਨੀ ਕੁਛ ਵੀ। ਹੁਣ ਵੇਖਾਗੇ। ਕਰਦੀਆਂ-ਕਰਦੀਆਂ ਕੀ ਨੇ ਮੈਡਮਾਂ ਸੁੱਟ ਦਿੰਦੀਆਂ ਨੇ, ਕੋਈ ਕੰਮ ਥੋੜਾ ਕਰਦੀਆਂ ਨੇ?
ਤਵ ਮੈਂ ਜਿਆਦਾ ਮਿਹਨਤ ਨੀ ਕਰਨੀ। ਮੈ ਤੇ ਸਿੰਪਲ ਜਾ ਬਣਾਓ।
ਅੱਛਾ, ' ' ਬਣਾਉਣਾ ਤਾਂ ਐ ਹੀ ਹੈ ਨਾ ਸਿੰਪਲ।
ਉਹ ਮੈਂ ਥੋੜੀ ਸਾਸੂ ਮੋਮ ਦੀ ਥੋਡੇ ਕੱਪੜੇ ਦੇਖੇ, ਉਹਨੇ ਤਾਂ ਬੜੇ ਸੋਹਣੇ ਕੱਪੜੇ ਪਾਏ ਵੇ ਸੀ। ਤੁਹਾਡੇ ਸੱਸ ਮਾਂ ਨੂੰ ਜ਼ਿਆਦਾ ਡੋਰ ਕੱਢੀ ਤੁਸੀ ਤੁਹਾਡੀ ਨੂੰਹਾਂ ਤੋਂ
ਆਹੋ, ਫੇਰ ਅਸੀਂ ਆਪ ਕੱਪੜੇ ਪਾਵਾਏ ਸੀ ਨਾ ਓਹਨਾ ਨੂੰ ਲੈ ਕੇ ਆਪ ਦਿੱਤੇ ਨੇ ਨਾ।
ਅੱਛਾ-ਅੱਛਾ।
ਪੈਂਟਾਂ ਤਾਂ ਉਹਨਾਂ ਨੇ ਮੇਰੀਆਂ ਹੀ ਪਾਈ ਦੀਆਂ ਸਾਰੀਆਂ ਟੋਪ ਨਵੇਂ ਲੈ ਕੇ ਦਿੱਤੇ ਸੀ। ਉਹਨਾਂ ਨੂੰ ਤਾਂ
ਪਰਓਦ ਪਹਿਲਾ ਟੋਪ ਪਾਇਆ ਸੀ ਨਾ, ਉਹ ਠੀਕ ਸੀ ਇੰਨਾ ਅੱਛਾ ਨਹੀਂ ਸੀ। ਬਟ ਜੋ ਬਰਾਊਨ ਵਾਲਾ ਪਾਇਆ ਨਾ ਜਿਆਦਾ ਅੱਛਾ ਲੱਗ।
ਅੱਛਾ, ਬਲੈਕ ਜੀਨਸ ਨਾਨ
ਹਾਂ, ਪਤੀ ਬਲੈਕ ਜੀਨ, ਨਾਲ ਥੋੜਾ ਲੋਂਂਗ ਸੀ ਨਾ ਉਹ ਅੱਛਾ ਲੱਗ ਰਿਹਾ ਸੀ।
ਹੂ ਹਾਂ ਆ ਸਹੀ ਆ। ਹ ਬਾਹਰ ਲੜਦੇ ਪਏ ਨੇ ਬੱਚੇ। ਮੱਝ ਆ ਨਹੀਂ ਉਹ ਸਗੋਂ ਹੁਣ ਟੋਪ ਮੈਂ ਲਾਵਾਗੀ ਮੈਂ ਕਿਹਾ ਤਾਂ ਮੰਮੀ ਟੋਪ ਮੈਨੂੰ ਦੇ ਦੋ ਓਹ ਵਾਲਾ ਹੁਣ।
ਹਾਂ ਅੰਟੀ ਵੀ ਕੀ ਪਾਣ
ਹੂ
' ' ਸਹੀ।
ਹੋਰ ਸੁਣਾ, ਤੁਸੀਂ ਕਿੱਥੇ ਨੀ ਗਏ?
ਨਾ ਸਾਡੀ ਸਾਰੀ ਛੁੱਟੀ ਨਿਕਲ ਗਈ ਏ।
ਅੱਛਾ।
ਜਾਂਦੇ-ਜਾਂਦੇ ਸਲਾਹ, ਮਨ ਹੀ ਨਹੀ ਕੀਤਾ ਪਤਾ ਨੀ ਕਿਉਂ, ਇਸ ਵਾਰ ਮਨ ਹੀ ਅੰਦਰੋਂ ਮਨ ਤੋ ਨੀ ਆਇਆ ਵੀ ਅੱਜ ਅਸੀ ਜਾਣਾ ਕਿਉਂਕਿ, ਅਸੀਂ ਹੁਣ ਤਾਂ ਹੋਕੇ ਆਏ ਮਸੂਰੀ ਐ-ਐ। ਤਿੰਨ ਮਹੀਨੇ ਹੋਏ ਨੇ ਮਸੂਰੀ ਹੋ ਕੇ ਆਇਆ।
ਅੱਛਾ, ਮੈਨੂੰ ਪਤਾ ਲੱਗਿਆ ਤੈਨੂੰ ਮਸੂਰੀ ਹੋ ਕੇ ਆਈ ਆ।
ਨਹੀਂ ਦੋ, ਤਿੰਨ ਮਹੀਨੇ ਹੋਗੇ ਨੇ।
ਅੱਛਾ, ਨਹੀਂ ਮੈਨੂੰ ਪਤਾ ਨੀ ਚੱਲਿਆ। ਸਗੋਂ ਹੁਣ ਅਸੀਂ, ਸਗੋਂ ਅਸੀਂ ਜਾਣਾ ਮੈਮ ਮਸੂਰੀ।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
ਸਾਡੀ ਸਲਾਹ ਬਣਦੀ ਵੀ ਬਾਰਾਂ, ਤੇਰਾਂ, ਬਾਰਾਂ, ਤੇਰਾਂ ਤਰੀਕ ਨੂੰ ਮਸੂਰੀ ਜਾਣਦੀ। ਕਿਉਂਕਿ ਅਸੀਂ ਜਿਹਦੇ ਘਰ ਜੰਮੂ ਰਹਿ ਕੇ ਆਏ ਆ ਨਾ ਉਹਨਾਂ ਤੇ ਦੋਨੋ ਜਨਾਨੀ ਆਉਂ। ਵੀ ਨਿਆਣਾ ਵੇ ਜਗਾਦਰੀ। ਤੇ ਉਹ ਕਹਿੰਦੇ ਵੀ ਅਸੀਂ ਜਗਾਦਰੀ ਆਵਾਂਗੇ। ਸਾਨੂੰ ਕਿਤੇ ਕਮਾਨ ਲੈ ਕੇ ਜਾਣਾ ਫਿਰ ਕਹਿੰਦੇ ਵੀ ਅਸੀਂ ਮਨਸੂਰੀ ਚੱਲਾਂਗੇ। ਪਤਾ ਨੀ ਹੁਣ ਵੀ ਜਾਂਦੇ ਵੀ ਕੇ ਨਹੀਂ ਜਾਂਦੇ ਮੈਨੂੰ ਇਹ ਨਹੀਂ ਪਤਾ ਕਹਿੰਦੇ ਪਏ ਸੀ। ਉਹ ਉੱਧਰ ਹੀ ਕਹਿੰਦੇ ਪਏ ਵੀ ਜੰਮੂ ਹੀ ਕਹਿੰਦੇ ਪਏ ਸੀ। ਕੀ ਤੈਨੂੰ ਲੈ ਕੇ ਜਾਵਾਂਗੇ? ਫਿਰ ਮਨਸੂਰੀ ਲੈ ਜਾਗੇ ਅੱਗੂ ਸਾਨੂੰ ਪਤਾ ਨੀ ਮੁੰਡੇ-ਮੁੰਡੇ ਚਲੇ ਜਾਣ। ਕਿਉਂਕਿ ਮੇਰੀ ਮੰਮੀ ਵੀ ਨੀ ਹੋਏਗੀ ਪੂਜਾ ਵੀ ਨੀ ਹੋਏਗੀ ਇੱਧਰ। ਕੀ ਪਤਾ ਨਾ ਹੀ ਕੱਟ ਦੇਣਾ ਕੀ ਪਤਾ ਮੇਰੀ ਵੋਟੀ ਕਿਉਂ ਨੀ ਇੱਥੇ। ਮਨਾ ਹੀ ਕਰ ਦਾਂਵਾਗਾ।
ਸਹੀ ਏ।
ਪਤਾ ਨੀ ਸਾਨੂੰ ਤਾਂ ਮੁੰਡਿਆਂ ਬਸ ਨਹੀਂ ਜਾਣਨਾ ਕਿਉਕਿ ਮੰਮੀ-ਡੈਡੀ ਤੇ ਹੋਣਾ ਨੀ ਇੱਧਰ।
ਹਾਂ ਬਿਲਕੁਲ ਨਹੀਂ ਬੰਦਾ ਨਾ ਇੰਨਾ ਵੀ ਨਹੀਂ ਹੋ ਸਕਦਾ। ਖਰਚੇ ਆਦੇ ਨੇ ਬਾਈ ਪੂਰੇ ਖਰਚੇ ਆਉਦੇ ਨੇ।
ਹੁਣ ਅਸੀ ਲੱਖ ਰੁਪਏ ਲਾ ਕੇ ਆਏ ਹਾਂ ਪੂਰਾ ਅਸੀ ਹੁਣ।
ਨਹੀਂ ਲਗ ਸਕਦਾ, ਲੱਗਿਆ ਹੋਣਾ।
ਪੂਰਾ ਆਉਣਾ।
ਕਿਉਕਿ ਕਮਰੇ ਲੈਣੇ। ਕਮਰਿਆਂ ਦਾ ਬੜਾ ਖਰਚਾ ਹੋ ਗਿਆ ਵੇ। ਕਾਰਾਂ ਦਾ ਬੜਾ ਖਰਚਾ ਹੋ ਗਿਆ ਵੇ। ਤੇਲ ਪੁਆਈ ਕਾਰਾਂ ਚੋਂ ਦਸ ਹਜ਼ਾਰ ਦਾ ਤੇਲ ਪੈ ਗਿਆ।
ਸਹੀ ਏ।
ਦਸ ਹਜਾਰ ਦਾ ਕਿਉ? ਤੀਹ-ਤੀਹ ਹਜਾਰ ਦਾ ਤੇਲ ਪਿਆ ਇੱਕ ਕਾਰ 'ਚ।
ਅੱਛਾ।
ਹੂੰ ਪਹਿਲੇ ਤਾਂ ਜੰਮੂ ਗਏ ਆ। ਇਹ ਤੋਂ ਜਗਾਤਦੀ ਜੰਮੂ ਗਏ ਐ ਤੇ ਪੰਜ ਹਜਾਰ ਦਾ ਤੇਲ ਪਇਆ ਪਿਆ।
ਸਹੀ ਏ।
ਠੀਕ ਏ। ਦੋ ਕਾਰਾਂ 'ਚ ਦਸ ਹਜਾਰ ਇਹ ਹੋ ਗਿਆ। ਉਸ ਤੋਂ ਬਾਅਦ ਜੰਮੂ ਤੋਂ ਕਸ਼ਮੀਰ ਤੇਲ ਪਵਾਇਆ ਹੋਇਆ ਚਾਰ-ਚਾਰ ਹਜ਼ਾਰ ਦਾ। ਕਿਉਕਿ ਸਾਡਾ ਜੋ ਮੇਰਾ ਦਿਓਰ ਨਾ ਉਹ ਦੂਜੀ ਗੱਡੀ ਲੈ ਗਿਆ ਸੀ ਫੋਰਚੂਨਰ।
ਅੱਛਾ।
ਦੀ ਗੱਡੀ ਲੈ ਗਿਆ ਸੀ ਪੰਜਾਹ ਮਤਲਬ ਲੱਖ ਦੇ ਦੀ ਗੱਡੀ ਸੀ। ਉਹ, ਉਹਦੇ 'ਚ ਆਹ ਤੇਲ ਪੈਦਾ।
ਅੱਛਾ ਅੱਛਾ।
ਉਹ ਤੇ ਜ਼ਿਆਦਾ ਤੇਲ ਪੈਂਦਾ ਏ। ਉਹ ਤੇਲ ਨੇ ਉਹ ਉਹਦੇ ਕਾਰ ਚ ਬੜਾ ਤੇਲ ਪਿਆ ਵਾ। ਹਾਲੇ ਜੇ ਗੱਡੀ ਮੇਰੇ ਹਸਬੈਂਡ ਚਲਾਈ ਗਈ। ਉਹਦੇ ਗੱਡੀ ਤੇ ਥੋੜ੍ਹਾ ਪਿਆ ਵ ਜਿਵੇਂ ਇੱਕ ਜਗਾ ਜੰਮੂ ਜਗਾ ਦੇ ਤੇਲ ਪੈ ਗਿਆ। ਜੇ ਕਸ਼ਮੀਰ ਟੂ ਜੰਮੂ ਤੋਂ ਕਸ਼ਮੀਰ ਗਏ ਆ। ਉੱਥੇ ਥੋੜ੍ਹਾ ਤੇਲ ਪੈ ਗਿਆ। ਜਿਵੇਂ ਤਿੰਨ-ਤਿੰਨ ਹਜ਼ਾਰ ਦਾ ਪੈ ਗਿਆ। ਉਹਦੀ ਕਾਰ ਜਿਆਦਾ ਤੇਲ ਪਿਆ ਵੇ। ਛੇ-ਛੇ, ਸੱਤ-ਸੱਤ ਹਜ਼ਾਰ ਦਾ ਤੇਲ ਪਿਆ ਵੇ।
ਉਹ ਤੇ ਸਮਝਦਾਰੀ ਹੀ ਹੋਣੀ ਚਾਹੀਦੀ ਸੀ ਨਾ ਕਿ ਜਿੰਨੀ ਵੱਡੀ ਗੱਡੀ ਲੈ ਕੇ ਜਾਓਗੇ ਓਨਾ ਖਰਚਾ ਹੋਏਗਾ।
ਹਾਂ ਮੇਰੇ ਸੁਸਹੁਰੇ ਸਾਹਿਬ ਨੇ ਤੇ ਕਿਹਾ ਸੀ। ਮੰਨਿਆ ਹੀ ਨਹੀਂ ਉਹ।
ਥੋੜੇ ਰੂਟ ਤੇ ਜਾਂਦਾ ਨਾ ਬੰਦਾ ਥੋੜੇ ਚੰਡੀ- ਗੜ ਤੱਕ ਜਾਵੇ। ਫਿਰ ਤੇ ਲੈਜੇ ਆ ਤੁਹਾਨੂੰ ਖੁਦ ਨੂੰ ਸਮਝ ਹੋਣੀ ਚਾਹੀਦੀ ਐ। ਇੰਨੀ ਦੂਰ ਤੁਸੀ ਲੈ ਕੇ ਚੱਲੇ ਹੋ ਗੱਡੀ, ਉਹ ਵੀ ਇੰਨੀ ਵੱਡੀ ਗੱਡੀ। ਬਾਕੀ ਅਗਲਿਆਂ ਦੀ ਮਰਜ਼ੀ।
ਹਾਂ ਅਗਲੇ ਦੀ ਮਰਜ਼ੀ ਆ ਸੋਂ ਮੈਂ ਸੋਂਗ ਡਰਦੀ-ਡਰਦੀ ਗਈ ਸੀ। ਮੈਂ ਕਿਹਾ ਪਤਾ ਪਤਾ ਨੀ ਮੇਰੇ ਹਸਬੈਂਡ ਕਾਰ ਚਲਾ ਲੈਣਗੇ ਕਿ ਨਹੀ ਚਲਾਣਗੇ ਵੱਡੀ ਗੱਡੀ ਸ਼ੁਕਰਾ ਚਲਾ ਲਈ ਉਹਨਾਂ ਨੇ। ਔ ਮੈਨੂੰ ਸਾਰੇ ਰਸਤੇ ਕਹਿੰਦੇ ਆਏ ਨੇ। ਮੈਂ ਤਹਾਨੂੰ ਘੁਮਾ ਕੇ ਲੈ ਆ ਵਾਂ। ਮੈਂ ਤਹਨੂੰ ਘੁਮਾ ਕੇ। ਲੈ ਆ ਵਾਂ ਮੈਖਾ ਚੱਲ ਠੀਕ ਆ ਵਧੀਆ ਗੱਲ ਆ ਅਸੀਂ ਤਾਂ ਮੈਂ ਤਾਂ ਕਿਸੇ ਦੇ ਕਾਰ 'ਚ ਬੈਠੇ ਮੈਂ ਤਾਂ ਸੋਚਦੀ ਸੀ ਕਿ ਕਾਰ 'ਚ ਬੈਠੇ ਹੀ ਨੀ ਅਸੀਂ ਚਲੋ ਠੀਕ ਐ। ਸਸਰੀਕਾਲ।
ਠੀਕ ਹੈ ਜੀ, ਓਕੇ ਜੀ, ਕੀ ਕਰ ਰਹੇ ਹੋ, ਓਕੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ